ਹੈਲੋ
ਸਤਿ ਸ੍ਰੀ ਅਕਾਲ ਭੈਣ ਜੀ
ਸਤਿ ਸ੍ਰੀ ਅਕਾਲ ਭੈਣ ਜ ਕੀ ਹਾਲ ਚਾਲ
ਵਧੀਆ ਤੁਸੀਂ ਸੁਣਾਓ ਭੈਣ ਜੀ ਠੀਕ ਹੋ
ਹਾਂਜੀ ਭੈਣ ਜੀ ਵਧੀਆ ਹੋਰ ਕੀ
ਨਹੀਓ ਕਰਦੇ
ਬਸ ਟਾਈਮ ਹੀ ਨਹੀਂ ਲੱਗਦਾ।
ਅੱਛਾ ਕਿੱਥੇ ਰਹਿੰਦੇ ਹੋ ਭੈਣ ਜੀ ਤੁਸੀਂ।
ਬਸ ਇਹੀ ਉਹ ਜੋਬ ਵਗੈਰਾ ਕਰੀ ਦਿੰਦੀ ਹੈ ਫਿਰ ਘਰ ਆ ਕੇ ਬੱਚੇ ਦੇ। ਦੇਖੋ ਇਹਨਾਂ ਨੂੰ। ਫਿਰ ਰੋਟੀ ਤਿਆਰ ਕਰੋ ਇਹ ਕਰੋ ਬਸ। ਟਾਈਮ ਹੀ ਨਹੀਂ ਲੱਗਦਾ ਭੈਣ ਜੀ ਤੁਸੀਂ ਸਮਝ ਸਕਦੇ ਹੋ। ਹੋਰ ਸੁਣਾਓ।
ਸੁਣਾਓ ਬੱਚੇ ਠੀਕ ਨੇ ਭੈਣ ਜੀ ਤੁਹਾਡੇ।
ਹਾਂਜੀ ਸਭ ਵਧੀਆ
ਅੱਛਾ ਹੋਰ ਭੈਣ ਜੀ--ਘੁੰਮਣ ਨੀ ਗਏ ਭੈਣ ਜੀ ਤੁਸੀਂ ਕਿੱਥੇ
ਹਾਂ ਬਸ ਜਾਣ ਦਾ ਪਲੈਨ ਬਣਦਾ ਵਾ ਸੀ ਨਨਾਨਾਂ ਆਈ ਦੀਆਂ ਸੀ। ਫੇਿਰ ਮੈਂ ਕਿਹਾ ਜੀਜੂ ਵਗੈਰਾ। ਆਉਣਗੇ ਉਹਨਾਂ ਨਾਲ ਹੀ ਜਾਵਾਂਗੇ ਘੁੰਮਣ ਫਿਰ ਸਾਰੇ। ਇਕੱਠੇ ਮਿਲ ਕੇ ਕਈਆਂ ਜਾਵਾਂਗੇ ਹਾਂ।
ਅੱਛਾ, ਅੱਛਾ।
ਹਾਂਜੀ ਤੁਸੀਂ ਨੀ ਗਏ ਕਿੱਥੇ ਘੁੰਮਣ ਛੁੱਟੀਆਂ ਪਈ ਸੀ ਹੋਣੀਆਂ ਬੱਚਿਆਂ ਦੀਆਂ
ਹਾਂ ਮੈਂ ਵੀ ਚੱਲਣੀ ਆਾਂ ਭੈਣ ਜੀ ਕੱਲ।
ਅੱਛਾ, ਅੱਛਾ ਕੱਲ ਚੱਲਿਓ, ਕਿੱਥੇ ਚੱਲਿਓ।
ਕਸ਼ ਕਸ਼ਮੀਰ ਚੱਲੇਿਆ ਭੈਣ ਜੀ।
ਅੱਛਾ, ਅੱਛਾ ਬੜੀ ਵਧੀਆ ਜਗ੍ਹਾ ਹੈ। ਕਸ਼ਮੀਰ ਤੇ ਘੁੰਮਣ ਵੀ ਬਹੁਤ ਵਧੀਆ ਹੈ।
ਹਾਂ ਬਹੁਤ ਸੋਹਣਾ ਆ। ਕਸ਼ਮੀਰ।
ਹਾਂਜੀ। ਠੰਡਾ ਵੀ ਰਹਿੰਦਾ ਹੈ। ਗਰਮੀ ਬਹੁਤ ਹੋਏਦੀ ਹੈ।
ਹਾਂਜੀ। ਇਹ ਤੇ ਹੈ। ਸਹੀ ਗੱਲ ਹੈ ਭੈਣ ਜੀ।
ਹਾਂ।
ਭੈਣ ਜੀ ਬਹੁਤ ਵਧੀਆ ਇਲਾਕਾ ਏ ਕਸ਼ਮੀਰ।
ਕਸ਼ਮੀਰ ਤੇ ਬਹੁਤ ਵਧੀਆ। ਠੰਢਾ ਇਲਾਕਾ ਹੈ ਨਾ। ਮਜ਼ਾ ਆ ਜਾਂਦਾ ਹੈ ਉੱਥੇ
ਸਹੀ ਗੱਲ ਭੈ।
ਹਾਂ ਤੇ ਫੈਮਿਲੀ ਜਾਏਗੀ ਫਿਰ ਤੁਹਾਡੀ ਸਾਰੇ।
ਹਾਂਜੀ। ਅਸੀਂ ਸਾਰੇ ਜਾਣੇ ਭੈਣ ਜੀ।
ਹਾਂਜੀ।
ਬਸ ਕਿਤੇ ਗਏ ਨੀ ਬੱਚੇ ਰੋਂਦੇ ਆ ਸਾਨੂੰ ਘੁਮਾ ਕੇ ਲਿਆਓ, ਘੁਮਾ ਕੇ ਲਿਆਓ।
ਕਹਦੇ ਆ ਵੀ ਬੱਚੇ ਕਦੇ ਕਦੋਂ ਆਉਣਗੇ ਭੂਆ ਜੀ ਕਦੋਂ ਆਉਣਗੇ।
ਜਾਵਾਂਗੇ ਇਕੱਠੇ ਘੁੰਮਣ ਮੈਂ ਕਿਹਾ ਚੱਲਾਂਗੇ ਭੂਆ ਜੀ ਆ ਜਾਣ ਮਤਲਬ ਇਹਨਾਂ ਦੀਆਂ ਭੂਆ ਤੇ ਮ
ਹਏ ਜੀ।
ਹੋਰ ਤੁਸੀਂ ਸੁਣਾਓ। ਸਭ ਵਧੀਆ।
ਤੁਸੀਂ ਸਾਡੇ ਨਾਲ ਚੱਲੋ ਕਸ਼ਮੀਰ।
ਹਾਂ ਪਲੈਨ ਬਣਾਉਦੇ ਹਾਂ।
ਤੇ
ਦੇਖਦੇ ਹਾਂ ਪਲੈਨ ਬਣਾ ਲਾਂਗੇ।
ਤੁਸੀਂ,
ਚਲ ਲੈਂਨੇ ਆ ਕੱਠੀ ਚਲ ਲੰਨੇ ਆਂ। ਹਾਂਜੀ ਕੱਠੇਈ ਚਾਲ ਲਾਂਗੇ ਕੱਠੇ ਮਜ਼ਾ ਆਉਂਦਾ ਹੈ
ਹਾਂਜੀ ਸਹੀ ਗੱਲ ਏ ਭੈਣ ਜੀ।
ਹਾਂਜੀ!
ਬਣਾ ਲੋ ਤੁਸੀਂ ਪ੍ਰੋਗਰਾਮ ਫੇਰ।
ਬਣਾ ਲਾਂਗੇ ਤੁਹਾਡਾ ਕੱਲ੍ਹ ਦਾ?
ਬਹੁਤ ਸੁੰਦਰ।
ਹਾਂ ਓਥੇ ਤੇ ਬੜੀ ਵਧੀਆ ਜਗ੍ਹਾ ਨੇ ਦੇਖਣ ਦੀਆਂ, ਘੁੰਮਣ ਦੀਆਂ ਬਹੁਤ ਵਧੀਆ ਜਗ੍ਹਾ ਨੇ ਉੱਧਰ।
ਹਾਂ, ਹਾਂਜੀ ਬਹੁਤ ਅੱਛੀ ਜਗਾ ਨੇ। ਭੈਣ ਜੀ ਸਾਡਾ ਹੋ ਸਕਿਆ ਅਸੀਂ ਲੇਹ-ਲਦਾਖ ਵੀ ਜਾਵਾਂਗੇ।
ਅੱਛਾ। ਉਹ ਤੇ ਬੜੀ ਵਧੀਆ ਜਗ੍ਹਾ ਹੈ। ਅੱਛਾ। ਘਰ ਜਾਣਾ ਫੇਰ ਸਾਡੇ। ਡ ਜਲਦੀ ਤੇ ਨਹੀ ਬਣ ਪਾਏਗਾ ਫਿਰ ਰਿਜਰਵੇਸ਼ਨ ਕਰਾਣੀ। ਪੈਣਗੀਆਂ ਕਿਉਕਿ ਗਰਮੀ ਚ ਫਿਰ ਏਦਾਂ ਤੇ ਜਾਇਆ ਨਹੀ ਜਾਂਦਾ ਹਾਂ ਹੋ ਤੁਸੀਂ ਫਰ ਅਸੀਂ ਬਣਾਉਦੇ ਹਾਂ ਪਲੈਨ।
ਹਾਂਜੀ ਸਹੀ ਤਾਂ ਹੈ।
ਹਾਂ-ਹਾਂ।
ਹੋਰ ਭੈਣਜੀ ਸੂਟ ਨੀ ਸੁਵਾਏ ਤੁਸੀਂ?
ਬਸ ਸੂਟ ਤੇ ਕਿੱਥੇ ਸੁਆਵਾਂਗੀ। ਤੁਸੀਂ ਸੁਵਾਏ ਨੇ ਕੀ ਵਰਾਇਟੀ ਆਈ ਦੀਏ?
ਸੁਵਾਇਆ ਏ ਸੀ। ਕੋਟਨ ਦੇ ਬਹੁਤ ਸੋਹਣੇ ਸੂਟ ਪਾਏ ਤੇ ਹਾਂਜੀ।
ਲੈ ਕੇ ਆਉਣੇ ਆ ਮੈਂ ਵੀ।
ਅੱਛਾ!
ਹਾਂ ਅੱਜ-ਕੱਲ ਫਰਸ਼ੀ ਸਵਾਰ ਬੜੀ ਚੱਲੀ ਦੀ ਐ ਨਾ?
ਹਾਂਜੀ ਬਹੁਤ ਇੱਥੇ ਦੇ ਬਹੁਤ
ਹਾਂ ਬੌਤ ਟਰੈਂਡਿੰਗ ਚੱਲਿਆ ਤਾ। ਪਰਸ਼ੀ-ਸਲਵਾਰ ਦਾ ਮਨ ਕਰਦਾ ਸੂਟ ਸਵਾਉਣ ਦਾ। ਪਰਸ਼ੀ-ਸਲਵਾਰ ਲਈ ਵੇਖਾਂਗੇ ਅੱਛਾ!
ਸਵਾਈਆ ਮੈਂ।
ਹਾਂ ਸਵਾਈਆਂ ਵੀ ਕਿੰਨੀ ਮਹਿੰਗੀਆਂ ਹੋਈਆਂ ਭੈਣ ਜੀ।
ਹਾਂਜੀ, ਸਹੀ ਗੱਲ ਹੈ ਭੈਣ ਜੀ।
ਹਾਂ ਮੈਨੂੰ ਤੇ ਆਦੀਂ ਵੀ ਐ ਸਟਿਚਿੰਗ ਕਰਨੀ। ਖੁੱਦ ਈ ਸੀ ਲੈਂਨੀ ਆਂ ਮੈਂ ਕੁੜਤੀਆਂ ਵਗੈਰਾ, ਹਾਂ। ਹੋਰ ਖੁਦਸੀ ਹਾਂ ਤੁਸੀਂ ਦੇ ਦੇਨਾ। ਮੈਂ ਫਿਟਿੰਗ ਲੈਲਾਂਗੀ ਤੁਹਾਡੀ ਸੀ ਦਾਂਗੀ। ਇੱਕ ਵਾਰ ਪਾ ਕੇ ਵੇਖਣਾ ਪਸੰਦ ਆਇਆ ਤੁਹਾਨੂੰ ਫੇ਼ਰ ਮੈਂ
ਕਸ਼ਮੀਰ ਤੋਂ ਘੁੰਮਿਆ ਵਾ ਨਾ।
ਹਾਂ ਘੁੰਮ ਆਓ ਤੁਸੀਂ ਫੇ਼ਰ ਆਣਾ ਮੇਰੇ ਕੋਲ।
ਹਾਂ।
ਹੋਰ ਸਭ ਵਧੀਆ, ਹੋਰ ਸੋ ਗਏ ਵੀਰ ਜੀ ਸੋ ਗਏ?
ਨਈਂ ਹਜੇ ਉੱਠੇ ਹੋਏ ਨੇ।
ਅੱਛ! ਅੱਛਾ!
ਅੱਛਾ, ਮੇਰੀ ਗੱਲ ਸੁਣੋ। ਨਹੀਂ, ਨਹੀਂ ਹਜੇ ਨਹੀਂ ਭੈਣ ਜੀ ਤੁਸੀਂ ਪਾਸਤਾ ਬਣਾਉਂਦੇ ਹੀ ਵਾਈਟ।
ਆਹੋ, ਆਹੋ ਵਾਈਟ ਪਾਸਤਾ ਤੇ ਬੜਾ
ਮੈਨੂੰ ਦੱਸੋ਼ਗੇ ਭੈਣਜੀ ਤੁਸੀਂ ਕਿੱਦਾਂ ਬਣਾਉਂਦੇ ਹੋ
ਹਾਂ ਵਾਈਟ ਪਾਸਤਾ ਪਤਾ ਕਿੱਦਾਂ ਬਣਦਾ। ਉਹਨੂੰ ਪਹਿਲੇ ਤਾਂ ਅਸੀਂ ਵੈਜਿਸ ਹਾਂ ਬੱਚੇ ਹੀ ਉਹ ਘਰ ਦੀਆਂ ਹੀ ਚੀਜ਼ਾਂ ਖਵਾਣੀਆ ਚਾਹੀਦੀਆਂ। ਨੇ ਘਰ ਬਣਾ ਕੇ ਖਵਾ ਦਿੰਦੀ ਹਾਂ ਮੈਂ ਬੱਚਿਆਂ ਨੂੰ ਹਾਂ ਪਰ ਦੀਆਂ ਨਾ ਹਾਂ ਹਾਂ ਸਿਹਤ ਖ਼ਰਾਬ ਹੋ ਜਾਂਦੀ ਪਤਾ ਨੀ ਕਦੋਂ, ਕਦੋਂ ਦੀ ਸਬਜ਼ੀਆਂ ਰੱਖੀਆਂਆਂ ਟਮਾਟਰ ਸੜੇ ਸੜੇ ਪਤਾ ਨੀ ਕੁਛ
ਹਾਂਜੀ।
ਕਿੰਨੇ, ਕਿੰਨੇ ਪੁਰਾਣੇ ਦਿਨ ਰੱਖੇ ਹੋਣ।
ਸਹੀ ਗੱਲ ਤੁਸੀਂ ਮੈਨੂੰ ਦੱਸੋ ਰੈਸਪੀ
ਹਾਂ ਉਹ ਪਤਾ ਕਿੱਦਾਂ ਬਣਾਈ ਦਾ ਹੁੰਦਾ ਸਾਰੀ ਵੈਜਿਸ ਵਗੈਰਾ ਨੂੰ ਨਾ ਕੱਟ ਕੇ ਬਰੀ ਓਰ ਲੰਬੇ-ਲੰਬੇ ਜਿੱਦਾਂ ਕੱਟ ਕੇ ਨਾ ਉਹਨੂੰ ਹਾਂ। ਫ਼ਰਾਏ ਕਰ ਲੈਣੈ। ਹਾਂ ਸ਼ਿਮਲਾ-ਮਿਰਚ, ਪਿਆਜ਼ ਤੇ ਇੱਕ ਟਮਾਟਰ ਪਾਈ ਦਾ ਹੁੰਦਾ ਹਾਂ। ਟੇਸਟ, ਹਮ ਤੇ ਉਹਨੂੰ ਨਾ ਫੇਰ ਅ ਮੈਦੇ 'ਚ ਅੱਛੀ ਤਰ੍ਹਾਂ ਭੁੰਨ ਲੈਣੈ। ਬਟਰ ਨੂੰ ਵੈਜਸ ਤੇ ਅਲੱਗ ਕਰ ਲੈਣੀ ਹਾਫ਼ ਫਰਾਇ ਔਰ ਜੋ ਹਾਂ ਫਿਰ ਬਟਰ 'ਚ ਨਾ ਮੈਦੇ ਨੂੰ ਅੱਛੀ ਤਰ੍ਹਾਂ ਭੁੰਨ ਲੈਣੈ।
ਅੱਛਾ।
ਹਾਂ ਫੇਰ ਉੱਪਰੋਂ ਪਾਉਣਾ ਦੁੱਧ ਉਹਨੂੰ ਅੱਛੀ ਤਰ੍ਹਾ ਅੱਛੀ ਤਰ੍ਹਾਂ ਮਿਕਸ ਕਰਨਾ ਜੋ ਉਹ ਹੈ ਨਾ ਮੈਦਾ ਉਹਦੇ ਕਲਾਉਡਸ ਨਹੀਂ ਬਦਣੇ ਚਾਹੀਦੇ।
ਸਮਝੇ ਅੱਛੀ ਤਰ੍ਹਾਂ ਹੀ ਕੋ ਨੂੰ ਹਾਂ
ਆ
ਹਾਂਜੀ, ਹਾਂਜੀ।
ਹਾਂਜੀ।
ਫੇਰ ਫੇਰ ਉੱਪਰ ਵੈਜਸ ਪਾ ਦੋ ਮਸਾਲੇ ਪਾ ਦੋ ਤੇ ਤੇ ਯਾਰ ਸਾਡਾ ਹਾਂ ਬਣਾ ਕੇ ਵੇਖ ਨਾ ਇੱਕ ਵਾਰ ਟਰਾਈ ਕਰਨਾ ਬੜਾ ਹੀ ਸਵਾਦ ਬਣਦਾ ਹੈ ਔਰਗੈਨੋ ਤਾਂ ਜ਼ਰੂਰ ਪਾਉਣਾ। ਅੱਛ।
ਹਾਂ ਬੱਚੇ ਮੇਰਾ ਨਾ ਰੋਏ ਕਹਿੰਦੇ ਸਾਨੂੰ ਬਣਾ ਕਿ ਦਿਓ ਮੈਂ ਮੈਨੂੰ ਨਹੀਂ ਬਣਾਉਣਾ ਆੳਦਾ ਮੈਂ ਪੁੱਛਾਂਗੀ ਭੈਣ ਜੀ ਨੂੰ ਤੁਸੀਂ ਕਿੱਦਾਂ ਬਣਾਉਂਦੇ ਹੋ।
ਹਾਂ ਬਣਾਣਾ ਹੁਣ ਤੁਸੀਂ ਬਣਾ ਕੇ ਖਵਾਣਾ ਬੱਚਿਆਂ ਨੂੰ ਹਾਂ ਅਸੀਂ ਤੇ ਘਰ ਦੀਆਂ ਹੀ ਚੀਜ਼ਾਂ ਆਹੋ, ਆਹੋ ਆਉਂਦੇ ਨੇ ਉਹ ਬਰਾਬਰ ਹੀ ਰਹਿੰਦੇ ਨੇ ਅੱਜ ਕੱਲ੍ਹ ਤੇ ਵੀ ਨੀ ਉਹਨਾਂ ਨੂੰ ਵੀ ਕਰਾਂਗੀ ਫੋਨ ਪਤਾ ਨੀ ਕਿ
ਹਾਂ, ਹਾਂ ਮੈਨੂੰ ਵੀ ਨੀ ਆਇਆ ਉਹਨਾਂ ਦਾ ਫੋਨ
ਅੱਛਾ ਬੜੇ ਦਿਨ ਹੋ ਗਏ ਨੇ ਆਏ ਨੀ ਆ ਉਹ
ਹਾਂਜੀ।
ਹਾਂ। ਕਰਾਂਗੇ ਉਹਨਾਂ ਨੂੰ ਵੀ ਉਹ ਚਾਹ ਬੜੀ ਸਵਾਦ ਬਣਾਉਂਦੇ ਜਦੋਂ ਵੀ ਘਰ ਜਾਓ ਉਹਨਾਂ ਦੇ ਬੜੀ ਸਵਾਦ ਚਾਹ ਬਣਾਉਂਦੇ।
ਭੈਣ ਜੀ ਤੁਹਾਨੂੰ ਪਤਾ ਹੈ ਗੁਲਾਬ ਦੇ ਫੁੱਲ ਵੀ ਪਾਉਂਦੇ ਨੇ ਵਿੱਚ
ਆਹੋ, ਆਹੋ ਮੈਂ ਕਿਹਾ ਕੀ ਕਿੱਦਾਂ ਬਣਾਉਦੇ ਨੇ ਤੇ ਉਹ ਬਾਅਦ ਚੋਂ ਵੇਖ ਦੇਖਿਆ ਮੈਂ ਕਹਿੰਦੇ ਗੁਲਾਬ ਦੇ ਫੁੱਲ ਪਾਏ ਦੇ ਹੁੰਦੇ ਆ।
ਆਹੋ ਭੈਣ ਜੀ ਬੜੀ ਸਵਾਦ ਚਾਹ ਲੱਗਦੀ ਹੈ।
ਹਾਂ ਬੜੀ ਸਵਾਦ ਚਾਹ।
ਮੈਂ ਤੇ ਭੈਣ ਜੀ ਨੂੰ ਕਿਹਾ ਤੁਸੀਂ ਆਓ ਸਾਨੂੰ ਚਾਹ ਬਣਾ ਕੇ ਪਿਆਓ।
ਹਾਂ ਉਹ ਤੇ ਹੋਰ ਵੀ ਮੈਂਕਰੋਨੀ ਵੀ ਬੜੀ ਸਵਾਦ ਬਣਾਉਂਦੇ ਨੇ। ਆਪਣੇ ਬੱਚਿਆਂ ਨੂੰ ਖਆਉਂਦੇ ਨੇ ਨਾ ਹਾਂ ਬਣਾ ਕੇ।
ਬਣਾ ਲੈਂਦੇ ਨੇ।
ਕੁੱਕਰ 'ਚ ਬਣਾ ਲੈਂਦੇ ਨੇ ਦੱਸ ਬੜਾ ਟੈੈਂਲਟ ਹੈ। ਵਧੀਆ ਬਣਾ ਲੈਂਦੀ ਹਾਂ। ਅਸੀਂ ਅਸੀਂ ਦਾਲ ਬਣਾਈ ਸੀ ਤੇ ਪਨੀਰ ਬਣਾਇਆ ਸੀ। ਹਾਂ।
ਕਿਹੜੀ ਦਾਲ ਬਣਾਈ ਸੀ ਭੈਣ ਜੀ।
ਮੂੰਗੀ ਧੋਤੀ ਦਾਲ ਬਣਾਈ ਸੀ।
ਅੱਛਾ ਤੁਸੀਂ ਕੁੱਕਰ ਵਿੱਚ ਬਣਾਉਂਦੇ ਹੋ ਦਾਲ।
ਕੁੱਕਰ 'ਚ ਬਣਾ ਲੈਣੇ ਹਾਂ।
ਅੱਛਾ ਫਿਰ ਤੜਕਾ ਨਾਲ ਲਗਾ ਦਿੰਦੇ ਹੋ।
ਤੜਕਾ ਨਾ ਨਾਲ ਮੂੰਗੀ ਧੋਤੀ ਦਾਲ ਚ ਤੇ ਨਾਲ ਹੀ ਲਗਾ ਦਿੰਦੇ ਆਾਂ। ਇੱਕ ਸੀਟੀ ਚ ਤਿਆਰ ਹੋ ਜਾਂਦੀ ਦਾਲ
ਅੱਛਾ।
ਹੂੰ
ਹਾਂਜੀ, ਹਾਂਜੀ।
ਹੋਰ ਸੁਣਾਓ ਭੈਣਜੀ?
ਹੋਰ ਸਭ ਵਧੀਆ ਹੋਰ ਤੁਸੀਂ ਸੁਣਾਓ?
ਬਸ ਭੈਣ ਜੀ ਅਸੀਂ ਵੀ ਅੱਜ ਪਨੀਰ ਬਣਾਇਆ ਸੀ।
ਅੱਛਾ ਅੱਛਾ ਪਨੀਰ ਕਿਹੜਾ ਪਨੀਰ ਬਣਾਇਆ ਸੀ?
ਪਨੀਰ ਦੀ ਭੁਰਜੀ ਭਾਜੀ ਤੁਹਾਡੇ ਕਹਿੰਦੇ ਪਨੀਰ ਦੀ ਭੁਰਜੀ ਖਾਣੀ ਆ।
ਅੱਛਾ ਭੁਰਜੀ ਖਾਈ ਦੇ ਹੁੰਦਾ ਹਾਂ ਕਦੀ ਕਦੀ ਲਾਈਟ ਹੀ ਅੱਛਾ ਲੱਗਦਾ।
ਹਾਂ ਨਹੀਂ ਲਾਈਟ ਤੇ ਨਹੀਂ ਹੈਗੀ ਤੇ ਭਾਰੀਓ ਈ ਏ। ਪਰ ਕਦੀ ਕਦੀ ਖਾ ਲੈਂਦੇ ਨੇ ਨਾ।
ਖਾ ਲੈਂਦੇ ਹੋਣੇ ਹਾਂ। ਇਹ ਗਰੇਵੀ ਵਾਲਾ ਖਾਂਦੇ ਨੇ ਨਾ ਤੇ ਫੇਰ ਅਲੱਗ ਫੇਰ ਉਹਦੇ ਲਈ। ਤਿਆਰ ਕਰੋ।
ਹਾਂ ਅਗਲੀ ਵਾਰ ਭੈਣ ਜੀ ਮੈਂ ਤੁਹਾਡੇ ਕੋਲ ਪੁੱਛਾਂਗੀ ਗਰੇਵੀ।
ਹਾਂ ਜ਼ਰੂਰ। ਜ਼ਰੂਰ ਆਣਾ ਘਰ ਆਣਾ ਖਵਾਗੀ ਤੁਹਾਨੂੰ ਬਣਾ ਕੇ।
ਹਾਂ ਮੈਂ ਆਵਾਂਗੀ ਥੋੜੀ ਗਰਮੀ ਘੱਟ। ਵੀ ਨਾਲੀ ਤੇ ਛਬੀਲ।
ਹਾਂ ਗਰਮੀ ਕਸ਼ਮੀਰ ਤੋਂ ਘੁੰਮ ਆਓ। ਹਾਂ ਪੂਰੀ ਫੈਮਲੀ ਜਾਏਗੀ ਤੁਹਾਡੀ ਜਾਂ ਕੋਈ ਨਨਾਨਾ ਵੀ ਆਈ ਦੀਆਂ।
ਨਹੀਂ ਨਹੀਂ।
ਅੱਛਾ ਅੱਛਾ ਫੈਮਲੀ ਜਾਏ ਗਈ ਸਹੀ ਹੈ। ਵਧੀਆ ਘੁੰਮ ਕੇ ਆਓ।
ਹਾਂਜੀ ਘੁੰਮਣਾ ਚਾਹੀਦਾ ਏ ਜ਼ਿੰਦਗੀ ਕਿਹੜਾ ਬਾਹਰ।
ਚੰਗਾ ਭੈਣ ਜੀ ਫੇਰ ਕਰਦੇ ਹਾਂ ਹਨਾ ਚੰਗਾ ਸਸ ਰੀ। ਚਾਲ।